ਸਤਿ ਸ੍ਰੀ ਕਾਲ। ਕੀ ਹਾਲ ਏ? ਵਧੀਆ - ਵਧੀਆ। ਹੋਰ। -
ਬਸ ਬੈਠੇ ਦੇ ਸੀ।
ਅਛਾ ਹੋਰ। ਹੂੰ ਗਰਮੀ ਤਾ ਬੜੀ ਖਰਾਬ ਏ। ਜੀਣਾ ਹਰਾਮ ਕੀਤੈ ਗਰਮੀ ਨੇ ਬੜਾ। ਗਰ ਇਸ ਬਾਰ ਬੜੀ ਗਰਮੀ ਪੈ ਰਹੀ ਏ ਬਹੁਤ ਬਾਰਿਸ਼- ਬਹੁਤ ਪੈਣੀਆ ਨੇ ਮੈ ਸੁਣਿਐ।
ਹਾਂ - ਹਾਂਜੀ ਜਿੰਨੀ ਗਰਮੀ ਪਈ ਏ ਉਨੀ ਬਰਸਾਤ।
ਹਾਂ ਬਰਸਾਤਾ ਸ਼ੁਰੂ ਹੋਨ ਵਾਲੀਆ ਇੱਕ ਜੁਲਾਈ ਤੋ ਸ਼ੁਰੂ ਹੋ ਜਾਨਗੀਆ ਬਰਸਾਤਾ। ਹਾਂ, ਸਕੂਲ ਖੁੱਲਦੇ ਈ ਵਰਸ ਸਾਦਾ ਸ਼ੁਰੂ ਬਸ
ਅੱਜ ਕੱਲ ਇੰਨੀ ਗਰਮੀ ਪੈ ਰਹੀ ਏ, ਕਿ ਮਤਲਬ ਬੈਠ ਰਿਆ ਨੀ ਜਾ ਰਿਹਾ ਜਰਾ ਜਿਹਾ ਵੀ, ਘਰ ਦੇ ਵਿੱਚ, ਕਮਰੇ ਦੇ ਵਿੱਚ। ਜਿਹੜੇ ਲੋਕੀ ਬਾਰ, ਬਾਰ ਘੁੰਮਦੇ ਨੇ, ਜਿਹੜੇ ਡਿਲੀਵਰੀਆਂ ਕਰਦੇ ਨੇ
ਹਾਂ, ਵਿਚਾਰੇ ਦੀ ਬੜੀ ਬੁਰੀ ਹਾਲਤ ਹੋਈ, ਬਾਹਰ ਤਾ ਬੜਾ ਬੁਰਾ ਹਾਲ ਏ
ਇਹ ਮੌਸਮ ਜਿਹੜਾ ਤੁਹਾਨੂੰ ਕੀ ਲੱਗਦਾ, ਮਤਲਬ ਇਹ ਮੌਸਮ ਕਿਉਂ ਬਦਲਦਾ ਪਿਆ ਏ? ਅ ਮਤਲਬ ਇਦੇ ਇੰਨਾ ਜ਼ਿਆਦਾ ਕਿ ਬਦਲਦਾ ਪਿਆ, ਪਹਿਲਾਂ ਕਦੀ ਇੰਨਾ ਹੁੰਦਾ ਨੀ ਸੀ।
ਹਾਂ, ਹੁਣ ਚੇਂਜ ਕਿਤਨਾ ਆ ਗਿਆ ਤੇ ਦੇਖੋ ਪਹਿਲੇ, ਕਿਤਨਾ ਚੇਂਜ ਆ ਗਿਆ। ਕਿਤਨਾ ਕੁਛ ਬਣ ਗਿਆ, ਟੈਕਨੋਲੋਜੀ ਕਿਤਨੀ ਆ ਗਈ ਹੈ। ਟਾਵਰ ਲੱਗੇ ਜਗ੍ਹਾ, ਜਗ੍ਹਾ ਜਗ੍ਹਾ, ਜਗ੍ਹਾ ਟਾਵਰ ਲੱਗ ਗਏ ਨੇ। ਹੁਣ ਪਹਿਲੇ ਜਗ੍ਹਾਵਾਂ ਖੁੱਲ੍ਹੀਆਂ ਹੁੰਦੀਆਂ ਸੀ ਹੁਣ, ਹੁਣ ਹਰ ਜਗ੍ਹਾ 'ਤੇ ਫਲੈਟ, ਮਕਾਨ ਠੂਸ, ਠੂਸ ਕੇ ਬੰਦੇੇ ਵੇਲੇ ਏ ਤੇ ਹਵਾ ਈ ਨਹੀਂ ਹੈਗੀ, ਪੇੜ ਵੀ ਨਹੀਂ ਲੱਗੇ ਦੇ, ਪੇੜ ਬੜੀ ਮੁਸ਼ਕਿਲ ਨਾਲ ਦਿਖਾਈ ਦਿੰਦੇ ਵੇ, ਹੁਣ ਸ਼ਹਿਰਾਂ ਦੇ ਵਿੱਚ ਬਾਹਰ ਜਾ ਕੇ ਚਲੋ ਥੋੜਾ ਬਾਹਰ ਜਾਓ ਤੇ ਦਿਖਾਈ ਦੇ ਦ ਨੇ ਦਿੰਦੇ ਨੇ ਪਿੰਡਾਂ ਵੱਲ ਜਾਓ ਤੇ ਵੈਸੇ, ਇਨ ਮੌਸਮ ਵਿੱਚ ਤੇ ਪਿੰਡਾਂ ਚ' ਜਾ ਕੇ ਰਹੇ ਬੰਦਾ ਉੱਥੇ ਇੱਕ ਮਕਾਨ ਬਣਾ ਲਏ ਅਤੇ ਉੱਥੇ ਰਹੇ ਜਾ ਕੇ ਗਰਮੀਆਂ ਦੇ ਵਿੱਚ। ਸਭ ਤੋਂ ਵਧੀਆ।
ਹਾਂਜੀ, ਨਾਲੇ ਜਿਹੜਾ ਹੈ ਕਿ ਸਾਡੇ ਮਤਲਬ ਜਿੰਨਾ ਸਾਡਾ ਡਿਵਲਪ ਮੇੰਟ ਹੁੰਦਾ ਜਾ ਰਿਹਾ ਹੈ, ਅਸੀਂ ਐਵੇਂ ਭੁੱਲਦੇ ਜਾ ਰਹੇ ਹਾਂ ਕਿ ਸਾਡਾ ਮਤਲਬ ਸਾਡੀ ਸਾਨੂੰ ਜ਼ਰੂਰੀ ਕੀ ਹੈ, ਸਭ ਤੋਂ ਜ਼ਿਆਦਾ ਸਾਨੂੰ ਆਕਸੀਜਨ ਜ਼ਰੂਰੀ ਹੈ ਸਾਨੂੰ
ਹਾਂ ਉਹੀ ਖਤਮ ਹੋਈ ਜਾ ਰਹੀ, ਹਾਂ ਉਹ ਵੀ ਖ਼ਤਮ ਹੋ ਰਹੀ ਏ ਪੇੜ ਕੱਟੀ ਜਾਂਦੇ ਨੇ, ਆਕਸੀਜਨ ਖ਼ਤਮ ਹੋਈ ਜਾ
ਤੇ ਮੌਸਮ ਵੀ ਤੇ ਉਹਦੇ ਕਰਕੇ ਬਦਲਦਾ ਪਿਆ, ਇੰਨਾ ਗਰਮੀ ਵੱਧਦੀ ਪਈ ਏ ਏਸੀ ਲਗਾਏ ਦੇ ਨੇ ਲੋਕਾਂ ਨੇ, ਇੰਨੀ ਜਲਦੀ ਬਾਰਿਸ਼ ਆ ਰਹੀਆਂ ਨੇ। ਸਾਰੀ ਫਸਲਾਂ ਖ਼ਰਾਬ ਹੋ ਰਹੀਆਂ ਨੇ, ਕਿਸਾਨਾਂ ਦੀਆਂ, ਤੇ' ਬਿਨ ਮੌਸਮ ਬਾਰਿਸ਼ ਹੋ ਰਹੀਆਂ ਨੇ, ਹਾਂਜੀ, ਕਿੰਨੇ ਕਿਸਾਨਾਂ ਦੀ ਫਸਲਾਂ ਬੇਕਾਰ ਹੋ
ਹਾਂ, ਵਿਚਾਰੇ ਬੜੇ ਪਰੇਸ਼ਾਨ ਨੇ ਕਿਸਾਨ ਵੀ। ਹੋਰ ਮੌਸਮ ਇਸੀ ਕਰਕੇ ਖ਼ਰਾਬ ਏ। ਗਰਮੀ ਤਾਂ ਹੀ ਵਧਦੀ ਵੀਈ ਹੈ, ਗਲੋਬਲ ਵਾਰਮਿੰਗ ਜਿਹੜੀ ਹੋ ਰਹੀ ਹੈ।
ਹਾਂ, ਗਲੋਬਲ ਵਾਰਮਿੰਗ ਕਰਕੇ ਨਾ ਸਾਰੇ ਸੀਜ਼ਨ ਸਾਡੇ ਜ ਗਰਮੀ ਦੇ ਨੇ, ਸਰਦੀ ਦੇ ਨੇ, ਬਰਸਾਤ ਪਤਾ ਤੇ ਨੇ ਤੇ ਜਿਹੜਾ ਸਭ ਚ ਡਿਸਟਰਬੈਂਸ ਆ ਗਿਆਏ
ਹਮ ਅੱਜ- ਕੱਲ੍ਹ ਹਰ ਚੀਜ਼ ਤੇ ਫ਼ਰਕ ਪੈ ਰਿਹਾ ਹੈ, ਹਰ ਚੀਜ਼ ਤੇ ਫ਼ਰਕ ਪੈ ਰਿਹਾ ਹੈ, ਬੱਚਿਆਂ ਤੇ ਵੀ ਪੈ ਰਿਹਾ ਬੱਚੇ ਦੇਖੋ ਕਿੰਨੇ ਕਮਜ਼ੋਰ ਨ, ਹੈ ਬੱਚਿਆਂ ਦੀ ਗਰੋਥ ਹੋ ਰਹੀ ਹੈ ਕੋਈ?
ਨਾ ਉਹਨਾਂ ਨੂੰ ਖਾਣ ਵਾਸਤੇ ਕੁਛ ਸਹੀ ਮਿਲਲੇਗਾ, ਸਭ ਚੀਜ਼ ਚ ਮਿਲਾਵਟ ਹੋ ਰਹੀ ਹੈ ਤੇ
ਮਿਲਾਵਟ ਤੇ ਹਰ ਚੀਜ਼ ਵਿੱਚ, ਹਰ ਚੀਜ਼ ਜੋ ਤੁਸੀਂ ਦੇਖੋ ਉਹਦੇ ਵਿੱਚ ਹੀ ਮਿਲਾਵਟ ਹੈ। ਫੇਰ ਬੱਚਿਆਂ ਨੂੰ ਲੱਗਣਾ ਕੀ, ਕੁਛ ਨੀ ਲੱਗਣਾ, ਪਹਿਲੇ ਦਾ ਖਾਦਾ ਹੋਇਆ ਲੱਗ ਗਿਆ। ਬੱਚੇ ਪਹਿਲੇ ਖਾਂਦੇ ਪੀਂਦੇ ਸੀ। ਸਹੀ ਸੀ ਸਮਾਂ, ਇਹ ਹੁਣ ਜ਼ਿਆਦਾ ਹੋ ਗਿਆ ਕੰਮ ਖ਼ਰਾਬ। ਬਹੁਤ ਕੰਮ ਖ਼ਰਾਬ ਹੈ, ਜੇ ਮਾਂ ਹੀ ਅੱਛਾ ਨੀ ਖਾਏਗੀ ਤਾਂ ਬੱਚੇ ਨੂੰ ਕਿੱਥੇ ਲੱਗਣਾ। ਹਮ ਬੱਚੇ ਵੀ ਫਿਰ ਐਂਜ ਹੀ ਹੋਣਗੇ
ਨਾਲੇ ਹੁਣ ਜਿਹੜਾ ਆਉਣ ਵਾਲਾ ਸਮੇਂ ਵੇ, ਇਹਦੇ ਚ' ਤੇ ਹੋਰ ਬੁਰਾ ਪ੍ਰਕੋਪ ਹੋਏਗਾ।
ਹਾਂ, ਸਹੀ ਗੱਲ ਹੈ।
ਅ ਲੋਕੀ, ਮਤਲਬ ਤਰਸੰਗੇ ਕਿ ਸਾਨੂੰ ਸਾਫ਼ ਹਵਾ ਮਿਲੇ ਸਾਫ਼ ਪਾਨੀ ਮਿਲ ਜੇ
ਹਮ ਇਹੀ ਨੀ ਮਿਲਣੀ ਐਹੀ ਬੜੀ ਮੁਸ਼ਕਿਲ ਮਿਲਣੀ ਏ
ਪਰ ਲੋਕਾਂ ਨੇ ਪਲਾਸਟਿਕ ਫੈਕ ਫੇਕ ਕੇ ਪਾਣੀ ਦੇ ਅਦਰ ਕਿੰਨਾ ਸਭ ਗੰਦ ਫੈਕ ਫੇਕ ਕੇ ਪੋਲਿਊਸ਼ਨ ਕੀਤਾ ਦਾ ਏ
ਹਾਂਜੀ ਮੌਸਮ ਵੀ ਇ ਹੀ ਹੈ ਅਸੀਂ ਨੇਚਰ ਨਾਲ ਖਿਲਵਾੜ ਕਰਾਂਗੇ ਤੇ ਉਹ ਸਾਡੇ ਨਾਲ ਖਿਲਵਾੜ ਕਰੇਗਾ
ਹੁੰ, ਹੁੰ, ਹੁੰ
ਸਭ ਚੀਜ਼ ਦੀ ਇੱਕ ਲਾਈਫ ਹੁੰਦੀ ਏ ਅਸੀਂ ਰਹਿੰਦੇ ਹਾਂ ਸਾਨੂੰ ਵੀ ਇੱਕ ਇਨਵਾਇਰਮੈਂਟ ਚਾਹੀਦਾ ਰਹਿਣ ਵਾ ਸੇ ਤੇ ਏਦਾਂ ਹੀ ਸਾਡਾ ਨੇਚਰ ਜਿਹੜਾ ਹੈ ਉਹ ਸਭ ਚੀਜ਼ਾਂ ਨੂੰ ਬੈਲਂਸ ਕਰਕੇ ਚੱਲਦਾ ਹੈ
ਹਾਂ ਸਹੀ ਗੱਲ ਹੈ।
ਹਾਂ ਨੇਚ ਰ ਚ ਵੀ ਇੱਕ ਇੱਕ ਜ਼ਰੂਰਤ ਦੇ ਹਿਸਾਬ ਨਾਲ ਪੇੜ ਪੌਦੇ ਹੋਣੇ ਚਾਹੀਦੇ ਨੇ ਲੋਕਾਂ ਦੀ ਪੌਪ ਪਾਪੂਲੇਸ਼ਨ ਹੋਣੀ ਚਾਹੀਦੀ ਹੈ ਜਿੰਨੀ ਵੱਧਦੀ ਜਾ ਰਹੀ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਹੁੰ ਓਹਨਾ ਹੀ ਸਾਡਾ ਜਿਹੜਾ ਹਿਸਾਬ ਕਿਤਾਬ ਸਭ ਖ਼ਰਾਬ
ਹਾਂ ਪਾਪੂਲੇਸ਼ਨ ਜ਼ਿਆਦਾ ਹੋ ਗਈ ਨਾ ਤਾਂ ਕਰਕੇ ਹੋਗੀ ਇਹ ਕੰਮ ਖ਼ਰਾਬ
ਜਿੰਨਾ ਮਤਲਬ ਪਾਣੀ ਹੋਣਾ ਚਾਹੀਦਾ ਸੀ ਉਹ ਪਾਣੀ ਘੱਟ ਹੁੰਦਾ ਜਾ ਰਿਹਾ ਜ਼ਮੀਨ ਤੋਂ
ਹਮ ਕਹਿ ਰਹੇ ਨੇ ਅਗਰ ਬਰਸਾਤਾਂ ਹੋਣ ਤੇ ਪਾਣੀ ਭਰ ਕੇ ਰੱਖਿਓ ਅਪਨਾ ਪਾਣੀ ਸਟੋਰ ਕਰੋ ਇਸ ਵਾਰੀ। ਹਾਂ ਨਹੀਂ ਇਹ ਵੀ ਕਹਿ ਰਹੇ ਨੇ ਵੀ ਜ਼ਮੀਨ ਦੇ ਅੰਦਰ ਆਪਣਾ ਉਹ ਬਣਾਓ ਕੁੰਏ ਵਗੈਰਾ ਬਣਾ ਲਓ ਤੇ ਹਾਂ ਤੇ ਉਹਦੇ ਨਾਲ ਫਿਰ ਤੁਸੀਂ ਮੋਟਰ ਲਗਾ ਕੇ ਆਪਣਾ ਪਾਣੀ ਖਿੱਚੋ ਫਿਰ ਜਦ ਮਤਲਬ ਤਨ ਜ਼ਰੂਰਤ ਹੋ ਗਈ ਤੇ ਨਲਕੇ ਲਵਾਓ ਹਾਥੀ ਵਾਲੇ ਨ ਨਲਕੇ ਵੀ ਪਹਿਲੇ ਲੱਗੇ ਹੁੰਦੇ ਸੀ
ਬੜੇ ਏਰੀਆ ਚ ਤੇ ਬੜੇ ਏਰੀਆ ਚ ਤੇ ਪਾਨੀ ਦੀ ਕਮੀ ਹੋ ਗਈ ਹੈ ਜ਼ਮੀਨ ਚ ਬਿਲਕੁਲ ਪਾਣੀ ਖ਼ਤਮ ਹੋ ਗਿਆ ਵੇ ਜਿਹੜਾ ਹੈ ਲੋਕਾਂ ਨੇ ਮਤਲਬ ਨਵੇਂ ਨਵੇਂ ਫਿਊਲ ਬਣਾ ਨੇ ਨਵੇਂ ਨਵੇਂ ਪੈਟਰੋਲ ਦੇ ਵਿੱਚ ਮਿਕਸਿੰਗ ਹੋ ਰ ਇਹ ਸ ਕਾਰਨ ਇਹੀ ਤੇੇ ਇੱਕ ਲੀਟਰ ਇਥੇ ਨੋਲ ਬਣਵਾਨ ਵਾਸਤੇ ਜਿਹੜਾ ਹੈ ਸਾਡਾ ਦਸ ਹਜ਼ਾਰ ਲੀਟਰ ਪਾਣੀ ਲੱਗਦਾ ਹੈ ਐਸੇ ਜਿਹੜੀ ਸਰਕਾਰਾਂ ਸਾਡੀਆਂ ਨੇ ਹੈ ਨਵਾਂ ਈ ਟਵੰਟੀ ਫਿਊਲ ਅਪਲਾਈ ਕਰਦੀ ਪਈਆਂ ਨੇ ਗੱਡੀਆਂ ਚ ਇਹ ਸਭ ਗਲੋਬਲ ਗਲੋਬਲ ਵਾਰਮਿੰਗ ਦਾ ਹੀ ਕਰਨ ਏ ਇੱਕ ਲੀਟਰ ਚ ਦੱਸੋ ਦਸ ਹਜ਼ਾਰ ਲੀਟਰ ਪਾਣੀ ਸਾਡਾ ਵੇਸਟ ਹੋ ਰਿਹਾ ਹੈ
ਹਾਂ ਸਰਕਾਰਾਂ ਦਾ ਕੀ ਉਹ ਨੇ ਕਿਹੜਾ ਰਿਆਣ ਤਾਂ ਜਨਤਾ ਨੇ ਵਿਚਾਰੀ ਨੇ
ਸਾਨੂੰ ਹੋਣਾ ਚਾਹੀਦਾ ਹੈ ਸਭ ਨੂੰ ਅਸੀਂ ਜਿਹੜਾ ਹੈ ਜਾਗਰੂਕ ਕਰੀਏ ਸਭ ਨੂੰ ਦਿਖਾਈਏ ਕਿ ਕੀ ਸਾਡੇ ਦੇਸ਼ ਚ ਹੋ ਰਿਹਾ ਹੈ ਅਸੀਂ ਕਿੱਦਾਂ ਉਹਨੂੰ ਠੀਕ ਕਰ ਸਕਦੇ ਹਾਂ
ਸਹੀ ਗੱਲ ਹੈ।
ਹਾਂਜੀ। ਕਿਉਂਕਿ ਜਿਹੜਾ ਇੱਕ ਜਾਗਰੂਕ ਨਾਗਰਿਕ ਹੁੰਦਾ ਹੈ ਉਹਨੂੰ ਮਤਲਬ ਬਹੁਤ ਉਹੀ ਜਿਹੜਾ ਹੈ ਸਾਡੇ ਦੇਸ਼ ਦੀ ਤ ਤਰੱਕੀ ਕਰ ਸਕਦਾ ਹੈ ਡਿਵੈਲਪ
ਹਮ, ਹਮ ਸਹੀ ਗੱਲ। ਤੇ ਹੁਣ ਫਿਰ ਹੁ ਬੰਦੇ ਵੀ ਤਾਂ ਹੋਣ ਇਹੋ ਜਿਹੇ ਜੇ ਹੁਣ ਸਭ ਤੇ ਬੰਦੇ ਵੀ ਹੀਲੇ ਹੋਗਣ ਸਾਰੇ ਆਦਤ ਪੈ ਗਈ ਲੋਕਾਂ ਨੂੰ ਜੀਓ ਜਾ ਹਾਂ ਉਹ ਆਦਤ ਜੀ ਪੈ ਗਈ ਸੀ ਨਾ, ਆਪਣਾ ਆਪਣਾ ਵੇਖਣ ਦੀ।
ਪੈਸੇ ਪਿੱਛੇ ਲੋਕੀ ਪਾਗਲ ਹੋ ਗਏ ਨੇ, ਲੋਕਾਂ ਨੂੰ ਮਤਲਬ ਸਹੀ ਗਲਤ ਨੀ ਦਿਖਦਾ ਪਿਆ। ਆਉਣ ਵਾਲੇ ਟਾਈਮ ਚ ਤੇ, ਸਭ ਬਸ ਇੱਦਾਂ ਹੀ ਖ਼ਰਾਬ ਹੋ ਜਾਏਗਾ ਸਮੇ।
ਸਹੀ ਗੱਲ ਐ, ਹੋਰ ਕੀ। ਇੰਝ ਜੀ ਸਭ ਦਾ ਹੋ, ਬਸ ਅਸੀਂ ਵੀ ਗਰਮੀ ਚ ਬੈਠੇ ਠੇ ਆ ਬੱਤੀ ਆਰੀ ਜਾਰੀ ਐ।
ਹਾਂਜੀ ਹਾਂਜੀ। ਸਾਡੇ ਐਥੇ ਵੀ ਮਤਲਬ ਅਹ ਫੇਜ਼ ਨੀ ਆਏ ਸੀ, ਅੱਜ ਤਿੰਨ ਫੇਜ਼ ਸਾਰੇ ਤਿੰਨੋ ਖ਼ਰਾਬ ਆਏ ਸੀ। ਜੋ ਸ਼ੋਟ ਸਰਕਿਟ ਹੋ ਰਹੇ ਨੇ, ਗਰਮੀ ਇੰਨੀ ਪੈ ਰਹੀ ਐ ਟਰਾਂਸਫਾਰਮਰ ਸਾਰੇ ਖ਼ਰਾਬ ਹੋ ਰਹੇ ਨੇ।
ਹਾਂ ਬ੍ਰਰੇਕ ਲੈਂਦੇ ਨੇ ਨਾ, ਉਹ ਫਿਰ ਗਰਮ ਹੋ ਜਾਂਦੇ ਨੇ ਟਰਾਂਸਫਾਰਮਰ ਵੀ, ਤੇ ਕੁਛ ਰੋਡ ਵਗੈਰਾ ਬੰਦੇ ਪੈਣ ਬਾਹਰ ਸਾਡੇ ਤੇ ਤਾਂ ਕਰਕੇ ਵੀ ਥੋੜ੍ਹਾ ਜੀ ਪਰੇਸ਼ਾਨੀ ਹੋ ਰਹੀ ਐ। ਤੇ ਹੁਣ ਤੇ ਪਾਣੀ ਵੀ ਬਹੁਤ ਘੱਟ ਆਦਾ ਐ।
ਹਾਂਜੀ
ਲਿਆਉਂਦਾ ਸੀ ਬੜਾ, ਹੁਣ ਪਾਣੀ ਬੜਾ ਘੱਟ
ਪਾਣੀ ਦੀ ਵੀ ਤੇ ਆ ਦੇਖੋ ਤੁਸੀਂ ਮਿੱਟੀ ਆਉਣ ਲੱਗ ਗਈ ਹੈ ਪਾਣੀ ਦੇ ਵਿੱਚ ਵੀ, ਖ਼ਤਮ ਹੁੰਦਾ ਜਾ ਰਿਹਾ ਪਾਣੀ ਬਿਲਕੁਲ।
ਹਾਂ, ਪਾਣੀ ਮਿੱਟੀ ਆ ਰਹੀ, ਗੰਦਾ ਪਾਣੀ ਆਉਂਦਾ। ਪਾਣੀ ਦੀ ਦੀਕਤ ਵੱਧਦੀ ਪਈ ਐ, ਦਿਨੋ ਦਿਨ।
ਲੋਕਾਂ ਨੂੰ ਜਿਹੜਾ ਐ, ਪਾਣੀ ਵੀ ਸਾਡਾ ਜਿਹੜਾ ਬਚਾ ਕੇ ਰੱਖਣਾ ਚਾਹੀਦਾ ਹੈ, ਬਹੁਤ ਜਬ ਜ਼ਰੂਰਤ ਪਏ ਤਾਂ ਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਹੂੰ, ਚਲੋ ਅਸੀਂ ਤੇ ਬਚਾ ਲਾਂਗੇ, ਔ ਨੀ ਬਚਾ ਰਹੇ ਨਾ ਜਿਨਾਂ ਨੂੰ ਬਚਾਨਉਣਾ ਚਾਹੀਦਾ।
ਹਾਂਜੀ, ਇਹ ਤਾਂ ਇਹੀ ਤੇ ਵੀ ਬੱਸ ਸਾਨੂੰ ਸਭ ਨੂੰ ਮਿਲ ਕੇ, ਇੱਕ ਅਵੇਅਰਨੈਸ ਦੇਣੀ ਐ ਸਭ ਨੂੰ
ਹਾਂ।
ਬੀ, ਅਸੀਂ ਤੇ ਬਸ ਅਵੇਅਰ ਕਰ ਸਕਦੇ ਆ, ਕਿਸੇ ਨੂੰ ਜੋ ਕਰਨਾ ਉਹਨੇ ਆਪਣੇ ਆਪ ਹੀ ਕਰਨਾ।
ਹੂੰ ਸਹੀ ਗੱਲ ਐ। ਅੱਛਾ ਔ ਜੁੰਮਬਾ ਕਲਾਸ ਜਿਹੜੀ ਐ, ਉਹ ਸਵੇਰੇ ਪੰਜ ਵਜੇ ਤੋਂ ਸਟਾਰਟ ਹੁੰਦੀ ਹੈ। ਹੈ?
ਹਾਂਜੀ ਹਾਂਜੀ, ਸਾਡੇ ਰਿਲੇਸ਼ਨ ਚ ਇੱਕ ਹੈਗੇ ਨੇ, ਉੱਥੇ ਉਹ ਕਰਵਾਉਦੇ ਨੇ। ਉਹਦੀ ਜ਼ਿਆਦਾ ਨਹੀਂ ਐ, ਪੰਦਰਾਂ ਸੌ ਰੁਪਏ ਹੋ ਮਹੀਨੇ ਦੀ।
ਅੱਛਾ ਪੰਦਰਾਂ ਸੌ ਰੁਪਏ ਵੇ।
ਤੁਸੀਂ ਕਰਨੀ ਹੋਏ ਤੇ ਤੁਸੀਂ ਦੱਸ ਦੇਣਾ, ਮੈਂ ਤੁਹਾਨੂੰ
ਹਾਂ, ਉਹ ਮੈਂ ਤੁਹਾਨੂੰ ਦੱਸ ਦਾਗੀ।
ਹਾਂਜੀ
ਤੇ ਜੂੰਬਾ ਕਲਾਸ ਵਿੱਚ, ਹਾਂ, ਜ਼ਰੂਰੀ ਤਾਂ ਬੜਾ ਐ, ਤੇ ਜੁੰਬਾ ਕਲਾਸ ਦੇ ਵਿੱਚ, ਔ ਡਾਂਸ ਵਗੈਰਾ ਹੀ ਕਰਾਉਂਦੇ ਨੇ।
ਆਹ ਮਤਲਬ ਏਦਾਂ ਹੀ, ਔ ਇੱਕ ਐਕਸਰਸਾਈਜ਼ ਹੋਰ ਡਾਂਸ ਦਾ ਮਿਕਚਰ ਐ।
ਹੂੰ
ਮਤਲਬ, ਅਸੀਂ ਡਾਂਸ ਕਰਦੇ ਕਰਦੇ ਐਕਸਰਸਾਈਜ਼ ਕਰਦੇ ਆ, ਸਾਨੂੰ ਪਤਾ ਨੀ ਲੱਗਦਾ।
ਨਹੀਂ ਤੇ ਇਹ ਪੰਦਰਾਂ ਸੌ ਰੁਪਏ ਜ਼ਿਆਦਾ ਨਹੀ ਦੱਸਦੇ ਪਏ?
ਅਹ ਇਹਨਾਂ ਦੇ ਵਿੱਚ ਇਹਨਾਂ ਦੀ ਆਪਣੀ ਪ ਸਕੀਮ, ਉਹ ਵੀ ਨੇ, ਬੜੀ ਚੀਜ਼ਾਂ ਵੀ ਨੇ ਡਾਇਟ ਚ ਕਟ ਦੇਵਾਂਗੇ ਤੁਹਾਨੂੰ ਸਾਰਾ, ਹਾਂਜੀ ਹੋਰ ਜਿਹੜਾ ਕੀ ਕਹਿੰਦੇ ਨੇ, ਤੁਹਾਨੂੰ ਪਰਸਨਲ ਟ੍ਰੇਨਰ ਮਿਲੇਗਾ ਔ ਤੁਹਾਨੂੰ ਪੂਰਾ ਗਾਈਡ ਕਰੇਗਾ। ਹਾਂਜੀ- ਹਾਂਜੀ।
ਔ ਤੇ ਮੇਰੇ ਰਿਲੇਸ਼ਨ ਚ ਨੇ, ਤੇ ਥੋੜ੍ਹਾ ਘਟ ਕਰ ਦੇਣਗੇ, ਹਜ਼ਾਰ ਰੁਪਏ ਹੋ ਜਾਏਗਾ।
ਅੱਛਾ, ਹਾਂ ਮੈਂ ਤੇ ਸੋਚ ਰਹੀ ਹਾਂ, ਇੱਕ ਮਹੀਨਾ ਕਰਕੇ ਤਾਂ ਦੇਖੀਏ ਕੋਈ ਫ਼ਰਕ ਪੈਂਦਾ ਨੀ ਪੈਂਦਾ ਹੈਨਾ। ਹਾਂ ਇੱਕ ਮਹੀਨਾ ਕਰਕੇ ਵੇਖਦੇ ਆ।
ਹਾਂਜੀ ਹਾਂਜੀ।
ਤੇ ਵੈਸੇ ਤਾਂ ਚਲੋ ਕਰਦੇ ਰਹਿੰਦੇ ਆ ਸਾਰਾ ਦਿਨ ਲੇਕਿਨ ਔ ਕੰਮ ਫਿਰ ਉਹਦੇ ਚ ਨੀ ਆਉਂਦਾ ਨਾ ਸਾਡੀ ਫਿਟਨਸ ਚ ਨਈ ਆਂਦਾ ਜੋ ਅਸੀ ਡੇਲੀ ਰੂਟ ਚ ਕੰਮ ਕਰਦੇ ਆ ਉਹ ਫਿਟਨਸ ਚ ਨਈ ਆਂਦਾ। ਤੇ ਜੇ ਅਸ ਹਾਂ ਜੇ ਐਕਸਰਸਾਈਜ਼ ਵਗੈਰਾ ਕਰਾਂਗੇ ਉਹ ਥੋੜ੍ਹੀ ਜੇਈ ਆਏਗੀ ਕਿ ਵੀ ਚਲੋ ਹਾਂ, ਚਲੋ ਠੀਕ, ਸਸ ਸ੍ਰੀ ਅਕਾਲ।